ਹਾਂ। ਹੈਲੋ।
ਹੈਲੋ।
ਹਾਂਜੀ ਸਤ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ-ਚਾਲ?
ਬਸ ਵਧੀਆ ਤੁਸੀ ਸੁਣਾਓ
ਬਸ ਵਧੀਆ ਜੀ ਹੋਰ ਤੁਸੀਂ ਦੱਸੋ? ਕਿਵੇਂ ਏ ਘਰ ਪਰਿਵਾਰ ਸਭ ਠੀਕ ਏ ਤੁਹਾਡਾ
ਹਾਂਜੀ ਸਭ ਵਧੀਆ ਨੇ।
ਹਾਂਜੀ, ਹੋਰ ਤੁਹਾਡੇ ਹਾਂਜੀ ਸਭ ਠੀਕ ਏ।
ਹੁ
ਹੋਰ, ਬੱਚੇ ਸੋ ਗਏ ਤੁਹਾਡੇ?
ਹਾਂਜੀ-ਹਾਂਜੀ ਹੁਨ ਈ ਸੁੱਤਾ ਬਸ।
ਅੱਛਾ-ਅੱਛਾ ਹੋਰ ਦੱਸੋ ਰੋਟੀ-ਪਾਣੀ ਖਾਲੀ?
ਹਾਂਜੀ।
ਹੋਰ ਕੀ ਪਾ ਰਹੇ ਸੀ ਹਾਂਜੀ ਮੈਂ ਤੇ ਕਦੋ ਦੀ ਖਾ ਲਈ ਜੀ ਹੋਰ ਦੱਸੋ ਕੀ ਕਰ ਰਹੇ ਸੀ
ਬਸ ਬ ਲੇਟੀ ਹੋਈ ਸੀ ਤੁਹਾਡਾ ਕੋਲ ਆਇਆ ਤੇ ਬਸ ਉੱਠੀ ਹੁਣੇ।
ਅੱਛਾ ਅੱਛਾ ਹੋਰ ਦੱਸੋ।
ਹੋਰ, ਤੁਸੀ ਸੁਣਾਓ?
ਬਸ ਮੈਂ ਵੀ ਲੇਟੀ ਹੋਈ ਸੀ ਇਹਨਾਂ ਦਾ ਇੰਤਜ਼ਾਰ ਕਰ ਰਹੀ ਸੀ, ਮੈਂ ਕਿਆ ਆਣਗੇ ਤੇ ਫੇਰ ਵੇਖੀਏ ਰੋਟੀ ਖਾਣੀ ਹੈ ਕਿ ਨਹੀਂ ਖਾਣੀ ਇਹਨਾਂ ਨੇ ਪਤਾ ਚੱਲੇ।
ਹਾਂ ਇਹ ਵੀ ਏ, ਲੇਟ ਆਂਦੇ ਨੇ ਨਾ ਕਾਫੀ।
ਜੀ -ਹਾਂਜੀ, ਮਤਲਬ ਕੀ ਸਾਰਾ ਦਿਨ ਬੈਠੇ ਹੁੰਦੇ ਨੇ। ਤੇ ਫੇਰ ਕੰਮ ਕੁਮ ਕਰਦੇ ਨੇ ਇੱਧਰ ਉਧਰ ਜਾਂਦੇ ਨੇ ਤੇ ਫੇਰ ਉਸ ਤੋਂ ਬਾਅਦ ਫੇਰ ਸ਼ਾਮੀ ਆਪਣੇ ਫਰੈਂਡਸ ਨਾਲ ਵੀ ਜ਼ਰੂਰੀ ਏ ਇਹਨਾਂ ਦਾ ਜਾਣਾ ਨੌ ਵਜੇ ਉਸ ਤੋਂ ਬਾਅਦ ਫ਼ੇਰ ਫਰੈਂਡਸ ਨਾਲ ਜਾਂਦੇ ਏ ਕੁਛ ਇਹਨਾਂ ਦੇ ਮਤਲਬ ਰਿਸ਼ਤੇਦਾਰ ਹੈਗੀ ਉਹਨਾਂ ਦੀ ਕੋਈ। ਬੇਟੀ ਦੀ ਤਬੀਅਤ ਖ਼ਰਾਬ ਏ‌ ਉਹਨਾਂ ਨੂੰ ਦਿਖਾਨ ਵਾਸਤੇ ਹੋਸਪੀਟਲ ਵਗੈਰਾ ਲੈ ਕੇ ਜਾਂਦੇ ਪਏ ਨੇ।
ਅੱਛਾ, ਲੋਕਲ ਹੀ
ਹਾਂਜੀ, ਤੇ ਟੈਮ ਇਹਨਾਂ ਦਾ ਫੇਰ ਪਤਾ ਨੀ ਚੱਲਦਾ। ਪਿਆ ਹੁਣ ਵੀ ਜਦੋਂ ਅੱਠ ਸਾਢੇ ਅੱਠ ਵਜੇ ਦੇ ਕੋਲ ਹੋਸਪਿਟਲ ਤੋਂ ਵਿਖਾ ਕੇ ਆਏ ਸੀ। ਸ਼ਾਇਦ ਉਹਨਾਂ ਦਾ ਕੋਈ ਓਪਰੇਟ ਵਗੈਰਾ ਹੋਣਾ ਏ ਉਹਨਾਂ ਦਾ। ਤੇ ਦਿਖਾਂਦੇ ਪਏ ਸੀ ਉਹਨੂੰ। ਮੈਂ ਤੇ, ਫਿਰ ਉਹਨਾਂ ਨੇ, ਫਿਰ-ਫਿਰ ਫਰੈਂਡਸ। ਸਰਕਲ ਵੀ-ਵੀ ਜ਼ਰੂਰੀ ਹੈ ਇਹਨਾਂ ਦਾ, ਉਹ ਬਾਹਰ ਖੜੇ ਹੁੰਦੇ ਨੇ, ਫ਼ੇਰ ਉਹ ਹੁਣ, ਬਸ ਆਣ ਈ ਵਾਲੇ ਨੇ, ਪੰਜ-ਦਸ ਮਿੰਟ ਤਕ ਆ ਜਾਣਗੇ।
ਅੱਛਾ, ਬੱਚੇ ਸ ਹੋ ਗਏ ਨੇ,
ਹਾਂ ਬੱਚੇ ਤੇ, ਮੇਰੇ ਕਦੋਂ ਦੇ ਸੁੱਟੇਦੇ ਆ।
ਅੱਛਾ
ਮੈਂ ਤੇ ਪਤਾ ਕੀ ਕਰਦੀ ਆ, ਮੈਂ ਬੱਚਿਆਂ ਨੂੰ ਨਾਲ ਲੈ ਕੇ ਲੇਟ ਜਾਂਦੀ ਹਾਂ। ਤੇ ਲਾਈਟ, ਕਰ ਦੇਣੀ ਔਫ ਤੇ ਬੱਚੇ ਸੋ ਜਾਂਦੇ ਆ, ਮੈਂ ਫਿਰ ਜਿਹੜਾ ਆਪਣਾ ਕੰਮ ਕਰਨਾ ਹੁੰਦਾ, ਜਿਵੇਂ ਕੋਈ ਕੱਪੜੇ ਖਿਲਰੇ ਆ ਉਹ ਸਾਂਭ ਲਏ ਜੇ ਕੋਈ ਮਤਲਬ ਭਾਂਡੇ ਵਗੈਰਾ ਮਾਂਜਣ ਵਾਲੇ ਹੋਣ, ਤੇ ਉਹ ਵਗੈਰਾ ਮਾਂਜ ਲਏ। ਜਾਂ ਕੋਈ-ਕੋਈ ਕੰਮ ਪਿਆ ਮੇਰਾ ਕਰਨ ਵਾਲਾ ਜੀ ਜਿਸ ਤਰ੍ਹਾਂ ਕਿ, ਕੋਈ ਖਲੇਰਾ ਪਿਆ ਉਹ ਚੁੱਕ ਲਿਆ, ਐਵੇਂ ਮਤਲਬ ਇੱਦਾਂ ਦੇ ਕੰਮ ਕਰਦੀ ਰਹਿਦੀ ਹਾਂ। ਜਾਂ ਫੋਨ ਵੇਖ ਲਿਆ, ਇਸ ਤਰ੍ਹਾਂ ਮਤਲਬ ਆਪਣਾ ਟਾਈਮ, ਪਾਸ ਕਰਦੀ ਰਹਿੰਦੀ ਆ।
ਹਾਂ ਨ, ਹੀਂ ਠੀਕ ਏ।
ਹਾਂਜੀ।
ਕੰਮ ਹੁੰਦੇ ਰਹਿੰਦੇ। ਕੰਮ ਹੋ ਜਾਂਦਾ ਜੇ, ਨਹੀਂ ਤੇ ਫੋਨ ਦੇਖਦੇ ਰਹੋ ਤੇ, ਬਸ ਫੇਿਰ ਸਕਰੋਲ ਹੀ ਕਰਦੇ ਰਹੋ। ਟਾਈਮ ਦਾ ਪਤਾ, ਨਹੀ ਚੱਲਦਾ ਕਿਵੇਂ ਬੀਤ ਜਾਂਦਾ।
ਚੱਲਦਾ ਹੁਣ, ਦੇਖ ਲਓ ਕਿੰਨਾ ਟਾਈਮ ਹੋ ਗਿਆ ਆ। ਤੇ ਬੱਚਿਆਂ ਨੇ, ਸਾਰਾ ਦਿਨ ਕਿੱਥੇ ਕੱਢ ਤਾਂ ਪਤਾ ਹੀ ਨਹੀਂ ਚੱਲਦਾ।
ਹਾਂ ਪੂਰਾ ਦਿਨ, ਏਦਾਂ ਹੀ ਨਿਕਲਦਾ, ਰਾਤੀ ਵੀ ਮੇਰਾ ਤੇ ਰਾਤੀ ਲੇਟ ਸੌਂਦਾ ਏ ਫੇਰ ਰਾਤੀ ਲੇਟ ਸੋਂਏਗਾ, ਤੇ ਸਵੇਰੇ ਵੀ ਲੇਟ ਹੀ ਉੱਠਦਾ ਵੈ।
ਹਮ
ਦਸ, ਸਾਢੇ ਨੌ, ਦਸ ਵਜੇ ਉੱਠੇਗਾ ਫ਼ੇਰ।
ਕਿਦਾ, ਮੇਰੇ ਬੱਚਿਆਂ ਨੇ ਸਵੇਰੇ ਨੌ ਵਜੇ, ਟਿਊਸ਼ਨ ਜਾਣਾ ਹੁੰਦਾ ਹੈ।
ਹਮ
ਇੱਕ ਨੇ, ਦਸ ਵਜੇ ਜਾਣਾ ਹੁੰਦਾ, ਤੇ ਫਿਰ ਉਹਨਾਂ ਨੂੰ ਮੈਂ ਸਵੇਰੇ ਅੱਠ ਵਜੇ, ਉਠਾਣਾ ਹੁੰਦਾ। ਫਿਰ ਮੇਰਾ-ਮੇਰਾ ਹ ਕਿ ਚਲੋ ਮੈਂ ਹੁਣ ਇਹਨਾਂ ਨੂੰ ਉਹਨੇ ਚਲੋ ਜਿੱਦਾਂ ਵੀ ਹੈ ਨਾ ਨੌ ਵਜੇ,, ਟਿਊਸ਼ਨ ਰੱਖੀ ਦੀ ਏ। ਪਰ ਜਿੱਦਾਂ ਵੀ ਕਰਕੇ ਨਾ ਪਰ ਬੱਚੇ ਦਾ ਰੂਟੀਨ ਨਈ ਖਰਾਬ ਰਿਹਾ, ਕੱਲ ਨੂੰ ਅਗਰ ਮੈਂ ਸਕੂਲ ਜਾਣਾ ਬੱਚੇ ਨੂੰ, ਸੱਤ ਵਜੇ ਉਠਾਵਾਂਗੇ ਨਾ ਉਹ ਉਠ ਜਾਏਗੀ। ਜਿਹੜੇ ਬੱਚਿਆਂ ਨੂੰ ਲੇਟ ਉੱਠਣ, ਦੀ ਆਜ ਪੈ ਜਾਏਗੀ ਨਾ ਉਹ ਨਾ ਸਕੂਲ ਜਾਣਾ ਬੜਾ ਮੁਸ਼ਕਿਲ ਹੋਇਆ ਨੇ ਜ ਸਕੂਲ ਦੀ
ਹਾਂ, ਨਹੀਂ ਮੈਂ ਤੇ ਏਦਾਂ ਹੀ ਕਰਦੀ ਹਾਂ, ਹੁਣ ਜਿਵੇਂ ਲੇਟ ਉਠਦਾ ਏ ਨਾ ਤੇ ਜਿਵੇਂ, ਸਕੂਲ ਜਾਣ ਨੂੰ ਪੰਜ -ਸੱਤ ਦਿਨ ਰਹਿ ਜਾਂਦੇ ਨੇ, ਫੇਿਰ ਮੈਂ ਸਕਡਿਊਲ ਏਨਾ ਦਾ ਦੁਬਾਰਾ ਸੈਟ ਕਰਦੀ ਆ ਇਹਦਾ ਵੀ, ਜਲਦੀ ਸਵਾਨੀ ਆ। ਜਲਦੀ ਤੇ ਨਹੀ ਸੌਂਦਾ, ਫੇਿਰ ਵੀ ਸਾਡੇ ਦਸ, ਪੌਣੇ ਗਿਆਰਾਂ, ਵਜੇ ਤੱਕ ਸੌਂਦਾ ਈ ਫੇਰ, ਉਸ ਹਿਸਾਬ ਨਾਲ ਫੇਰ ਪੋਨੇ ਸੱਤ ਉੱਠ ਜਾਂਦਾ, ਮੈਂ ਪੰਜ ਚ ਪੰਜ ਛੇ ਦਿਨ ਪਹਿਲਾਂ, ਹੀ ਐਵੇਂ ਕਰਨਾ ਸ਼ੁਰੂ ਕਰ ਦਿੰਦੀ ਹਾਂ। ਤੇ ਉਹਦੇ ਨਾਲ, ਮੈਨੂੰ ਦਿੱਕਤ ਨੀ ਆਉਂਦੀ।
ਹਾਂ, ਇਹਦੀ ਤਾਂ ਇਹਦਾ ਇਹਨਾਂ ਦੀ ਤੇ ਨਾ ਓਹਦੇ ਜਿਹੜੀ ਟਿਊਸ਼ਨ ਵਾਲੀ, ਉਹਨੇ ਤਾਂ ਟਾਈਮ ਵਿ ਸਵੇਰੇ ਨੌ ਵਜੇ ਦਾ ਰੱਖਿਆ, ਟਵਿਸ਼ਨ ਇਹਨੂੰ ਮੈਂ ਅੱਠ ਵਜੇ ਦੁੱਧ, ਵਗੈਰਾ ਦੇ ਕੇ ਉਠਾਉਣ ਦੀ, ਕੋਸ਼ਿਸ਼ ਕਰਨੀ ਆ ਉੱਠ ਜਾਂਦੇ, ਇਹਦਾ ਇੱਕ ਇਹਦੀ ਖਾਸਅਤ ਹੈ, ਏ ਕਿ ਇਹਨੂੰ ਦੁੱਧ ਦੋ, ਨਾ ਨਾਲੇ ਦੁੱਧ ਪੀ ਕੇ ਉੱਠ ਜਾਏਗੀ, ਫੇਰ ਆ ਸੋਂਦੀ ਨੀ ਹੈਗੀ।
ਹਾਂਜੀ, ਮੇਰਾ ਵੀ ਪਹਿਲੇ ਆਈ ਕਰਦਾ ਸੀ ਸਕੂਲ ਦੇ ਟਾਈਮ, ਦੇ ਨਾ ਜੇ ਮੈਨੂੰ ਦਿੰਦੀ ਸੀ ਦੁੱਧ ਤੇ ਫ ਪੀ ਕੇ, ਉੱਠ ਜਾਂਦਾ ਸੀ। ਲੇਕਿਨ ਹੁਣ ਤੇ ਇਹਨੂੰ ਹੁੰਦਾ, ਕਿ ਮੈਨੂੰ ਦੁੱਧ ਮਿਲ ਗਿਆ ਤੇ, ਹੋਰ ਚਾਰਜਸ ਹੋ ਜਾਂਦਾ ਫਿਰ ਹੋਰ ਸੋ ਜਾਂਦਾ।
ਪਰ ਹੁਣ ਬੈਡ ਉਠ ਜਾ ਜਾਂਦਾ ਵੈ। ਕਿ ਮੈਨੂੰ ਇਹ ਕਿ, ਹੁਣ ਇਹ ਅੱਠ ਵਜੇ ਉੱਠਣ ਲੱਗ ਗਈ ਏ ਨਾ। ਤੇ ਮਤਲਬ ਮੈਂ ਹੁਣ ਅੱਗੋ ਤੋ ਸੱਤ ਵਜੇ ਦੁੱਧ ਦਵਾਂਗੀ ਨਾ ਐ ਤਾ ਸੱਤ ਵਜੇ ਵੀ ਉੱਠ ਜਾਏਗੀ। ਸਕੂਲ ਜਾਣ ਚ ਮੈਨੂੰ ਦਿੱਕਤ ਨੀ ਆਏਗੀ। ਹੁਣਾ ਤੇ ਉਹੀਓ ਅੱਠ ਵਜੇ ਦਾ ਸਕੂਲ ਏ। ਪਰ ਘੰਟਾ ਬੱਚੇ ਨੂੰ ਬੜਾ ਹੁੰਦਾ, ਅੱਧੇ ਘੰਟੇ ਚ ਬੱਚੇ ਤਿਆਰ ਹੋ ਜਾਂਦੇ ਆ। ਵੱਡੀ ਬੇਟੀ ਤੇ ਆਪਣੇ ਆਪ ਤਿਆਰ ਹੋ ਜਾਂਦੀ ਏ। ਇਹਨੂੰ ਹੀ ਥੋੜੇ ਕੱਪੜੇ ਪਾਉਣੇ ਪੈਂਦੇ ਛੋਟੀ ਜੋ ਹੋਹੀ। ਬਾਕੀ ਵੱਡੀ ਜਾਂ ਤੇ ਮੈਨੂੰ ਕੋਈ ਦਿੱਕਤ ਨੀ ਆ। ਵੱਡੀ ਬੇਟੀ ਆਪਣੇ ਆਪ ਤਿਆਰ ਹੋ ਜਾਂਦੀ ਹੈ।
ਨਹੀਂ ਠੀਕ ਐ। ਮੇਰੇ ਵਾਲਾ ਤੇ ਖੁਦ ਕੱਪੜੇ ਖੁੱਦ ਪਾ ਲੈਂਦਾ ਵੇ।
ਹਾਂ। ਤੇ ਬਸ ਕਿ ਵੱਡੀ ਬੇਟੀ ਦੀ ਮੈਨੂੰ ਕੰਘੀ ਕਰਨੀ ਪੈਂਦੀ ਹੈ। ਤੇ ਇਹਨਾਂ ਤੋਂ ਪਹਿਲਾਂ ਮੈਂ। ਛੇ ਵਜੇ ਉੱਠ ਕੇ ਮੈ ਆਪਣੇ ਚਾਹ ਵਗੈਰਾ ਬਣਾਉਂਦੇ ਹਾਂ ਤੇ ਉਹਨਾਂ ਨੂੰ। ਚਾਹ ਵਗੈਰਾ ਬਣਾਉਂਦੀ ਹਾਂ, ਬੱਚਿਆਂ ਵਾਸਤੇ ਦੁੱਧ ਵਗੈਰਾ ਲੈ ਕੇ ਆਉਂਦੀ ਹਾਂ, ਇਹਨਾਂ ਦਾ ਟਿਫਨ ਵਗੈਰਾ ਮੈਂ ਪੈਕ। ਘਰ ਆਉਂਦੀ ਆ। ਕਿ ਮੈਨੂੰ ਬਾਅਦ ਵਿੱਚੋਂ ਟਿਫਨ ਨਾ ਪੈਕ ਕਰਨਾ ਪਵੇ, ਉਹ ਇੱਕ ਘੰਟੇ ਦੇ ਵਿੱਚ ਮੈਂ ਇਹਨਾਂ ਨੂੰ ਤਿਆਰ ਕਰਨਾ।
ਹਾਂਜੀ, ਬਸ ਏਹ ਹਿ ਏ ਹੁਣ ਤੇ ਇਹਨਾਂ ਦੀ ਮੈ ਇਹਨਾ ਦੇ ਨਾਲ ਹੀ, ਪੂਰਾ ਸਾਡਾ ਵੀ ਟਾਈਮ - ਟੇਬਲ ਬਣ ਜਾਂਦਾ ਵੇਂ। ਨਹੀਂ ਤੇ ਸਾਡਾ ਵੀ ਸਾਰਾ ਬੇਕਾਰ ਹਿ ਆ, ਅਸੀਂ ਇਹਨਾਂ ਦੇ ਪਾਜ ਅਸੀੇ ਵੀ ਸਾਢੇ ਪੰਜ ਵਜੇ ਉੱਠਣਾ ਹੈ। ਇਹਨਾਂ ਦੇ ਨਾਲ ਇਹਨਾਂ ਦੇ ਲੰਚ। ਕਾਰ ਫਰੂਟ ਪੈਕ ਕਾਰ। ਕਿੱਥੇ ਵਾਟਰ ਬੋਟਲ ਤਿਆਰ ਕਰ, ਫੇਰ ਮੈਂ ਤੇ ਲਾਸਟ ਚ ਐਨੂੰ ਉਠਾਉਂਦੀ ਹਾਂ। ਪਹਿਲੇ ਪੂ-
ਹੂੰ-ਹੂੰ। ਇੱਦਾਂ ਹੀ ਹੈ। ਫੇਰ ਮੈਂ ਵੀ- ਮੈਂ ਵੀ ਬੱਚੇ ਦੇ ਮੈਂ ਪਹਿ ਥਾਲੀ ਲੰਚ ਵਗੈਰਾ, ਤਿਆਰ ਕਰ ਆਂਦੀ ਹਾਂ। ਤੇ ਫੇਰ ਉਸ ਤੋਂ ਬਾਅਦ, ਚਾਹ ਆਪਣਾ ਚਾਹ ਬਣਾ ਕੇ ਲੈ ਆਉਂਣੀ ਆ, ਉੱਪਰ ਤੇ ਬੱਚਿਆਂਸ ਤੇ ਦੁੱਧ ਵਗੈਰਾ ਲੈ ਆਉਂਨੀ ਆ। ਫੇਰ ਜੇ ਬਚੇ ਥੋੜਾ ਬਹੁਤਾ ਚ ਇੱਕ ਅੱਧਾ ਥੋੜੀ ਜਿਹਾ ਚਾਹ ਐਕਸਟਰਾ ਲੈ ਆਣੀ ਆ। ਕਿ ਜੇ ਬੱਚੇ ਨੂੰ ਦੁੱਧ ਤੋਂ ਵਗੈਰਾ ਬਾਅਦ ਭੁੱਖ ਲੱਗੀ ਹੈ। ਤੇ ਆਪਣੇ ਕੋਲ ਬਿਸਕਿਟ, ਰਸ ਵਗੈਰਾ ਹੁੰਦੇ ਬੱਚੇ ਉਹ ਡਿਪ ਕਰਕੇ ਖਾ ਲੈਂਦੇ ਨੇ। ਵੀ ਜਦੋਂ ਥੋੜਾ ਪੇਟ ਹੋਰ ਭਰ ਜਾਂਦਾ ਏ। ਫੇਰ ਉਹਨਾਂ ਨੂੰ ਮਤਲਬ, ਏਦਾਂ ਹੀ ਮਤਲਬ ਫੇਰ ਸਕੂਲ। ਚੱਲ ਜਾਂਦੇ। ਮੈਂ ਕਹਿੰਨੀ ਚਲੋ, ਬੱਚਾ ਗਰਮੀ ਹੈਗੀ ਹੈ। ਭੁੱਖਾ ਵੀ ਕਿ ਸਕੂਲ ਭੇਜਣਾ ਬੱਚੇ ਨੂੰ, ਹਾਂ ਤੇ ਫੇਰ ਬੱਚੇ ਨੂੰ ਉਥੇ ਸਕੂਲ ਚ ਚੱਕਰ ਆ ਜੇ, ਜਾਂ ਕੁਛ ਹੋ ਜੇ। ਤੇ ਇਸ ਕਰਕੇ ਫੇਰ ਥੋੜਾ ਬਹੁਤਾ ਮੈਂ ਖਿਲਾ- ਪਿਲਾ ਕੇ ਭੇਜਦੀ ਹਾਂ।
ਵੇ ਕਰਦੇ ਨੇ। ਹ
ਹੂੰ, ਤੇ ਮੈਂ ਤੇ ਮੈਂ ਤੇ ਇਹਨਾਂ ਆਸਤੇ ਕੋਈ ਨਾ ਕੋਈ ਫਰੂਟ ਵੀ ਮੰਗਵਾ ਕੇ ਰੱਖਿਆ ਹੁੰਦਾ। ਕਿ ਜਿਵੇਂ ਮਤਲਬ ਕਿ ਬਨਾਨਾ ਬੜੀ ਖੁਸ਼ ਹੋ ਕੇ ਖਾਂਦੇ ਨੇ। ਤੇ ਮੈਂ ਇਹਨਾਂ ਨੂੰ ਮਤਲਬ ਸਵੇਰੇ- ਸਵੇਰੇ ਮਤਲਬ ਦੁੱਧ ਵਗੈਰਾ ਦੇ ਕੇ, ਨਾ ਸਕੂਲ ਤੋਂ ਜਦੋਂ ਤਿਆਰ ਹੋ ਜਾਂਦੇ ਨੇ। ਤੇ ਮੈਂ ਇਹਨਾਂ ਨੂੰ ਫੇਰ ਮੈਂ ਕਹਿੰਦੀ ਇਕੱਦਾਂ ਇੱਕ- ਇੱਕ ਬਨਾਨਾ ਖਾ ਲੋੋ। ਤੇ ਫੇਰ ਉਹ ਖਾ ਲੈਂਦੇ ਨੇ ਬੱਚੇ। ਕੀ ਪੇਟ ਥੋੜਾ ਭਰਿਆ- ਭਰਿਆ ਰਵੇ ਤੇ। ਸਕੂਲ ਜਾ ਕੇ ਤੁਹਾਨੂੰ ਕੁਛ ਮਤਲਬ ਫੀਲਿੰਗ ਇਹ ਨਾ ਆਵੇ ਕਿ ਸਾਨੂੰ ਘਬਰਾਟ ਹੋ ਰਹੀ ਹੈ। ਜਾਂ ਕੁਛ ਹੋ ਰਿਹਾ ਮਤਲਬ ਗਰਮੀ ਬੜੀ ਹੈ। ਸਰਦੀ ਦੀ ਗੱਲ ਹੋਏ ਨਾ ਤੇ ਕੁਛ ਨੀ ਹੁੰਦਾ। ਪਰ ਗਰਮੀ ਦੇ ਵਿੱਚ ਬੱਚੇ ਘਬਰਾ ਜਾਂਦੇ ਆ। ਭੁੱਖ ਲੱਗਦੀ। ਸਾਡੇ ਵਰਗਿਆਂ ਨੂੰ ਟੈਮ ਤੇ ਲੱਗਦੀ। ਤੇ ਬੱਚਿਆਂ ਨੇ ਤੇ ਆਪਣੇ ਮੂੰਹ ਕਹਿਣਾ ਨੀ। ਸਾਨੂੰ ਹੀ ਦੇਖਣਾ ਪੈਣਾ ਨਾ, ਉਹਨਾਂ ਨੂੰ।
ਨਹੀਂ- ਨਹੀਂ ਠੀਕ ਹੈ।
ਤੇ ਅਸੀਂ ਵੀ ਰਾਤੀ ਕੋਈ ਨਾ ਕੋਈ ਜਿਸ ਤਰਾਂ ਬ ਚਿਹੜਾ ਫਰੂਟ ਪਸੰਦ ਹੈ, ਜੇ ਲੀਚੀ ਪਸੰਦ ਹੈ ਲੀਚੀ ਲਿਆ ਦੀ ਦੀ ਹੈ। ਬਨਾਨਾ ਲਿਆ ਦਈ ਦੇ ਹੈ। ਇਸ ਤਰਾਂ ਕੋਈ ਫਰੂਟ ਲਿਆ ਦੀ ਜੇ ਕਿ ਬੱਚੇ ਖਾ ਜਾਣ। ਥੋੜਾ ਪੇਟ ਮਤਲਬ, ਇਹਨਾਂ ਦਾ ਭਰ-ਭਰ ਜਾਂਦਾ, ਲੰਚ ਫਿਰ ਨਾਲ ਬਰਾਬ ਬਸ ਠੀਕ ਐ ਕਿ, ਲੰਚ ਵੀ ਫਿਰ ਖਾ ਕੇ ਉਹ ਫਿਰ ਦੁਪਹਿਰੇ ਆਉਂਦੇ ਨੇ, ਇਹਨਾਂ ਵਾਸਤੇ ਫਿਰ ਸਪੈਸ਼ਲੀ ਅਸੀਂ ਮਤਲਬ, ਕਿ ਕਹਿ ਲਓ ਕਿ ਜਿਵੇਂ ਬਿਲਕੁਲ ਸ਼ੇਕ ਵਗੈਰਾ ਬਣਾ ਕੇ ਰੱਖਦੇ ਆਂ ਅਸੀ। ਕੀ ਆਉਂਦੇ, ਇਹਨਾਂ ਨੂੰ ਕੋਈ ਛੇਕ ਵਗੈਰਾ ਵੀ ਦਿੱਤਾ ਜਾਵੇ।
ਨਹੀਂ ਠੀਕ ਕਰਦੇ ਓ,
ਹਾਂ, ਗਰਮੀ ਇੰਨੀ ਹੁੰਦੀ ਹੈ।
ਮੈਂ ਵੀ ਬਸ ਇਹੀ ਹੈ ਮੈਂਨਾਂ ਦਾ ਮੈਨ ਤੇ ਬਸ ਸਕੂਲ ਜਾਏਗਾ, ਤੇ ਫੇਰ ਇਹੀ ਹੋਏਗਾ, ਲੰਚ ਦਾ ਪੰਗਾ ਲੰਚ ਨੇ ਖਾ ਕੇ ਆਦਾ ਪਰੌਠੀ ਦੇਦਾ ਪਰੌਠੇ ਨੀ ਖਾਣੇ। ਸਬਜ਼ੀ ਵੀ ਮਨੂੰ ਕੁੱਝ ਪਸੰਦ ਆਦੀ ਆ, ਹੀ ਚੱਲਦਾ ਰਹਿਣਾ ਹੋਵੇ।
ਬਸ ਫੇਰ ਬੱਚੇ ਛੋਟੇ ਆ ਨਾ ਜਦੋਂ ਵੱਡੇ ਹੋ ਜਾਣਗੇ, ਨਾ ਵੇਖ ਕੇ ਵੇਖ ਕੇ ਆਪਣੇ ਆਪ ਖਾਂਦੇ ਨੇ। ਫੇਰ ਆਪਣੇ ਆਪ ਖਾਂਦੇ ਨੇ,
ਔ ਤੇ ਹੈ।
ਹਜੇ ਬੱਚੇ ਛੋਟੇ ਨੇ ਉਹ ਵੇਖਦੇ ਨੇ ਧਿਆਨ ਇਹ ਨਾਲ ਸ਼ਰਾਰਤਾ ਚ ਹੁੰਦਾ, ਰੋਟੀ ਵੱਲ ਧਿਆਨ ਘੱਟ
ਹੁੰਦਾ ਹੀ ਨੀ ਰੋਟੀ ਵੱਲ ਧਿਆਨ ਬਸ ਇਹ ਆਦਾ, ਖੇਲੋ ਐ ਖੇਲੋ।
ਹਾਂ ਖੇਲਣ ਚ ਜ਼ਿਆਦਾ ਧਿਆਨ ਹੁੰਦਾ ਨਾ ਬੱਚਿਆਂ ਦਾ, ਤੇ ਫੇਰ ਬੱਚੇ ਰੋਟੀ ਵਗੈਰਾ ਘੱਟ ਖਾਂਦੇ ਨੇ।
ਹਾਂ,
ਹੋਰ ਦੱਸੋ?
ਬਸ ਜੀ ਬਸ ਮੈਂ ਦੇਖਦੀ, ਪਈ ਸੀ ਹੁਣ ਮੈਂ ਕਿਹਾ। ਥੋੜ੍ਹਾ, ਬਸ ਆਹੀ ਸਿਰ ਚ ਦਰਦ ਸੀ, ਮੈਂ ਕਿਹਾ ਥੋੜ੍ਹਾ ਸੋਦੀ ਹਾਂ। ਰੈਸਟ ਮਿਲੇਗਾ, ਦਿਮਾਗ ਨੂੰ ਵੀ। ਹੂੰ, ਬੋਲ-ਬੋਲ।
ਜੇ ਸੋਣ ਨੀ ਨਾ ਦਿੰਦੇ, ਤੇ ਪਹਿਰੇ ਸੋ ਜਾਂਦੇ ਥੋੜੀ ਦੇਰ ਰੈਸਟ ਹੋ ਜਾਂਦੀ। ਪਰ ਆ ਬੱਚੇ ਵੀ। ਨਾ ਸੌਦੇ ਨੇ ਸਾਡਾ ਫਿਰ ਧਿਆਨ ਹੁੰਦਾ ਹੈ, ਕੋ ਤੇ ਚੀਜ਼ ਨੂੰ ਨਾ ਕਰਦੇ ਹੋਣ ਡਰ ਹੁੰਦਾ, ਕਿਸੇ ਗੈਸ ਦੇ ਕੋਲ ਨਾ ਚੱਲ ਜੇ। ਕਿਤੇ ਗੈਸ ਨਾਲ ਪੰੰਗੇ ਨਾ ਲੈਂਦੇ ਹੋਣ, ਕਦੇ ਡਰ ਹੁੰਦਾ ਕਿਤੇ ਪੌੜੀਆਂ ਚ ਨਾ ਕਿਤੇ ਲੜਦੇ ਮਤਲਬ, ਖੇਡਦੇ ਵੀ ਕਿਤੇ ਪੈਰ ਪੂਰ ਤੀਲਕ ਜੇ। ਇਹੀ ਉਹ ਡਰ ਦੇ ਨਾਲ ਸਾਨੂੰ ਵੀ ਨੀਂਦਰ ਮਤਲਬ ਆਣੀ ਹੁੰਦੀ ਨਾ ਉਹ ਵੀ ਉੱਡ ਜਾਂਦੀ, ਉਹ ਦੂਣਾ ਫੇਰ ਸਰੀਰ ਪੀੜ ਹੋਣ ਲੱਗ ਜਾਂਦਾ। ਮਤਲਬ ਇਸ ਤਰ੍ਹਾਂ ਚੱਕਰ ਰਹਿੰਦਾ ਹੈ ਤੇ ਹਾਂ ਧਿਆਨ ਇਨਾ ਚ ਰਹਿਦਾ, ਵੱਡਾ ਬੱਚਾ ਹੋਏ ਤੇ ਧਿਆਨ
ਅਸੀਂ ਦੂਸਰੇ ਪਾਸੇ ਲਾ ਲਈਏ, ਕਿ ਚੱਲ ਕੋਈ ਗੱਲ ਨੀ ਵੀ ਉਹਨੂੰ ਪਤਾ ਮੈਂ ਕਿਸ ਤਰ੍ਹਾਂ ਉੱਤਰਨਾ ਕਿ ਇੱਥੇ ਜਾਣਾ ਹੈ, ਤੇ ਚਲੋ ਅਸੀਂ ਬੇਫਿਕਰ ਹੋ ਜਏ ਪਰ ਛੋਟੇ ਬੱਚੇ ਨਾਲ ਬੜਾ ਵੇਖਨਾ ਪੈਂਦਾ ਮੈਂ ਤੇ ਤੁਸੀਂ ਮੰਨੋ ਕਿ ਰਾਤ ਮਤਲਬ ਕਿ ਸਾਰੇ ਦਿਹਾੜੀ ਮੈਂ ਇਹਨਾਂ ਦਾ ਧਿਆਨ 'ਚ ਹੀ ਰਹਿੰਦੀ ਹਾਂ, ਕਿ ਇਹ ਕਿਤੇ ਮਤਲਬ ਬਾਹਰ ਨਿਕਲ ਨਾ ਜਾਣ ਰਸੋਈ ਚ ਜਾ ਚੱਲ ਜਾਂਦੀਆਂ ਨੇ, ਆਪਣੇ ਆਪ ਦੁੱਧ ਵਗੈਰਾ ਲੈਣ ਨੂੰ ਡਰ ਲੱਗਾ ਲੱਗਦਾ ਜਦ ਗਰਮ ਦੁੱਧਨੂੰ ਹੱਥ ਨਾ ਲਾ ਦੇਣ। ਕੜਾਈ ਕੜੂਈ ਨੂੰ ਵਗੈਰਾ ਨਾਲ ਪਿੱਛੇ-ਪਿੱਛੇ ਭੱਜਦੀ ਰਹਿੰਦੀ, ਹਾਂ ਮੈਂ ਤੇ ਬਸ
ਨਹੀਂ ਬੱਚਿਆਂ ਨਾਲ ਤਾਂ ਸਭ ਦੇਖਣਾ ਪੈਂਦਾ।
ਚਲੋ ਫੇਰ ਠੀਕ ਹੈ।
ਓਕੇ ਜੀ।
ਓਕੇ,
ਸਤਿ ਸ੍ਰੀ ਅਕਾਲ,